ਕੀ
ਸਸ ਰੀ ਕਾਲ ਜੀ।
ਹੋਰ ਜੀ ਕੀ ਹਾਲ ਐ।
ਠੀਕ ਐ ਜੀ ਤੁਸੀਂ ਸਨਾਓ।
ਵਦੀਆ-ਵਦੀਆ, ਹੋਰ ਖਾ ਪੀ ਲੀ ਰੋਟੀ ਪਾਨੀ।
ਹਾਂਜੀ-ਹਾਂਜੀ ਸਬ ਖਾ ਪੀ ਲਿਆ ਬਸ ਹੁਨ ਬੈਠੇ ਸੀ ਫਰੀ ਹੋ ਕੇ। ਹਾਂਜੀ।
ਹਾਂ ਫਰੀ ਵੀ ਹੁੰਦੀਆਂ ਜਨਾਨੀਆਂ।
ਹਾਂ ਸਈ ਗੱਲ ਐ ਫਰੀ ਵੀ ਹੁੰਦੀਆਂ ਵੈਸੇ।
ਹੋਰ ਸੁਨਾਓ
ਹੋਰ ਬਸ ਤੁਸੀਂ ਸਨਾਓ
ਬਸ ਅਸੀਂ-ਅਸੀਂ ਦੋ ਤਿੰਨ ਚੀਜ਼ਾਂ ਮੰਗਵਾ ਰੱਖੀਆਂ ਸੀ।
ਅੱਛਾ ਜੀ-ਅੱਛਾ ਜੀ।
ਹਾਂ ਓਹੀ ਪੈਕਿੰਗ ਖੋਲਦੇ ਪਏ ਸੀਗੇ ਹੈਗੇ।
ਠੀਕ ਐ-ਠੀਕ ਐ।
ਹੋਰ ਬਸ ਬੱਚ ਚੇ ਮੰਗਵਾ ਲੈਂਦੇ ਨੇ ਚੱਜ ਦੀ ਤਾਂ ਨਿਕਲਿਆ ਨੇ ਕੁਛ, ਰਿਟਰਨ ਹੀ ਮਾਰਨੀ ਪੈਣੀ ਏ।
ਅੱਛਾ ਜੀ ਰਿਟਰਨ ਕਰਾਓਗੇ ਫੇਰ ਇਹ ਵੀ ਕੰਮ ਨਾ ਔਖਾ ਹੈ ਹਨਾ ਔਨਲਾਈਨ ਦਾ।
ਹਾਂ।
ਵੀ ਇੱਕ ਵਾਰ ਜੇ ਚੀਜ਼ ਨਾ ਵਧੀਆ ਆਏ ਫੇਰ ਓਨਲਾਈਨ ਉਹਨੂੰ ਰਿਟਰਨ ਕਰਵਾਉਣਾ ਪੈਂਦਾ। ਫੇਰ ਦੁਬਾਰਾ ਮੰਗਵਾਓ।
ਹਾਂ ਦੁਬਾਰਾ ਮੰਗਵਾਓ ਫੇਰ ਨੀ ਤਾਂ ਪੈਸੇ ਆ ਜਾਂਦੇ ਹੈ, ਇੱਕ ਦਿਨ ਚ ਹਾਂ।
ਰਿਟਰਨ ਹੋ ਜਾਂਦੀ ਜੇ ਨਈ ਮੰਗਵਾਉਣੀ ਤੁਸੀਂ ਤੇ ਫੇਰ ਪੈਸੇ ਆ ਜਾਂਦੇ ਆ।
ਹਾਂ ਇਹਦੀ ਆ ਗੱਲ ਚਲੋ ਫੇਰ ਵੀ ਥੋੜੀ ਬੋਹੁਤੀ ਠੀਕ ਹੈ, ਪਰ ਜੋ ਮਜ਼ਾ ਹਾਂ
ਆਪ ਜਾ ਕੇ ਕਰਨ ਦਾ ਉਹ ਤਾਂ ਫੇਰ ਹੈ ਹੀ ਹੈ, ਬਟ ਟਾਈਮ ਵੀ ਬ ਚਤ ਹੁੰਦੀ ਬਸ ਇਹੀ ਕਹਿ ਸਕਦੇ ਹਾਂ ਔਨਲਾਈਨ।
ਬਸ ਇਹ ਵੀ ਬਾਜ਼ਾਰ ਜਾ ਕੇ ਬੰਦਾ ਚਾਰ ਦੁਕਾਨਾਂ ਕੁੱਮ ਕੇ ਚੀਜ ਲਏ ਤਸੱਲੀ ਨਾਲ।
ਹਾਂ। ਤੇ ਇੱਥੇ ਏਦ ਹੈ ਕਿ ਜੇ ਕਿਸੇ ਕੋਲ ਟਾਈਮ ਨੀ ਹੈਗਾ ਉਹਨੂੰ ਚੀਜ਼ ਚਾਹੀਦੀ ਹੈ ਤੇ ਆ ਜਾਂਦੀ ਹੈ ਓਨਲਾਈਨ ਮੰਗਵਾ ਲੋ।
ਹਾਂ।
ਸਾਰੀਆਂ ਚੀਜ਼ਾਂ ਦਾ ਹੋਰ।
ਪਰ ਔਨਲਾਈਨ ਫੇਰ ਕੋਪਰੇਟ ਵੀ ਬੜਾ ਕਰਨਾ ਪੈਂਦਾ ਵੀ ਥੋੜੀ ਬੋਹਤੀ ਵੀ ਘਟੀ ਚੱਲ ਲੈ ਹੀ ਲੈਂਦੇ ਆਂ ਰਾੱਖ।
ਹਾਂ ਰਾਖੀ ਲੈਂਨੇ ਹਾਂ ਹੁਣ ਕੀ ਵਾਪਿਸ ਮੁੜਾਂਗੇ ਇਹੀ ਸੋਚਦਾ ਬੰਦਾ ਫੇਰ।
ਏਦ ਹੁਣ ਪਿੱਛੇ ਕਰਕੇ ਬੇਟੇ ਨੇ ਸ਼ੂਜ ਮੰਗਵਾਏ ਸੀ ਨੌ ਨੰਬਰ ਦੇ। ਉਹ ਅੱਠ ਨੰਬਰ ਦੇ ਲੇ ਆਇਆ।
ਹਾਂ।
ਤੇ ਉਹਨੂੰ ਪਸੰਦ ਬੋਹਤ ਸੀਗੇ, ਤੇ ਕਹਿੰਦਾ ਨਹੀਂ ਮੰਮੀ ਠੀਕ ਕ ਠੀਕ ਹੈ ਖੋਲ ਦੇਗੇ ਰਿਟਰਨ ਮਾਰੇ ਗੇ ਉਹ ਅਡਜਸਟ ਕਰਦਾ ਵਾ ਉਹਦੇ ਨਾਲ ਬਲਕਿ ਟਾਈਟ ਆ, ਪਰ ਰਿਟਰਨ ਨੀ ਕੀਤਾ। ਉਹੀ ਬਾਜ਼ਾਰ ਜਾ ਕੇ ਬੰਦਾ ਪਾ ਕੇ ਦੇਖੇ ਚੀਜ਼।
ਉਹ ਫੇਰ ਇੱਕ ਵਾਰ ਜੇ ਪਸੰਦ ਵੀ ਆਵੇ ਤੇ ਮੁੜ ਨੀ ਪੈਂਦੀ ਏਦਾਂ ਪਸੰਦ ਆ ਗਈ ਤੇ ਹੁਣ ਦਿਲ ਨੀ ਕਰ ਲਿਆ ਹੋਣਾ ਮੋੜਨ ਤੇ।
ਹਾਂ ਬਸ ਉਹ ਪਾਈ ਫਸਾਈ ਬੈਠਾ ਆਪਾਂ ਪੂਰਾ।
ਹਾਂ ਪਤਾ ਨਹੀ ਬਸ।
ਹਾਂ।
ਔਨਲਾਈਨ ਦਾ ਤਾਂ ਹੈ ਵੈਸੇ ਕਿ ਕੋਈ ਚੀਜ਼ ਪਸੰਦ ਆਵੇ ਫੇਰ ਬਾਦ ਚੋਂ ਮੁੜਦੀ ਨੀ ਵਾਪਿਸ ਮੋੜੀ ਨੀ ਜਾਂਦੀ। ਫੇਰ ਬੰਦਾ ਕਹਿੰਦਾ ਐਹੀ ਰੱਖ ਲੋ।
ਮੈਨੂੰ ਤਾਂ ਇੱਕ ਕੰਮ ਪਸੰਦ ਆਂਦਾ ਔਨਲਾਈਨ, ਜਿਵੇਂ ਰਾਤ ਬਰਾਤੀ ਕੋਈ ਮਹਿਮਾਨ ਆ ਗਿਆ ਨਾ ਜਿਵੇਂ ਰਾਤ ਗਿਆਰਾਂ ਸਾਢੇ ਗਿਆਰਾਂ, ਹਾਂ ਹੋਰ ਰੋਲਾ। ਉਸ ਦਿਨ ਸਾਡੇ ਹਾਂ ਉਸ ਦਿਨ ਸਾਡੇ ਸਗੋਂ ਪ੍ਰਾਹੁਣੇ ਆ ਗਏ ਰਾਤੀ ਲੇਟ ਤੇ ਹੁਣ ਫੋਨ ਕਰਕੇ ਵੀ ਨੀ ਆਏ ਅਗਲੇ ਨੇ ਸਰਪ੍ਰਾਈਜ਼ ਦੇਣਾ ਸੀ ਬਰਡੇ ਸੀਗਾ ਬੇਟੇ ਦਾ ਉਹ ਆਏ ਬਾਰਾਂ ਵਜੇ, ਤੇ ਹੁਣ ਕਈ ਟਾਈਮ ਐਸਾ ਹੁੰਦਾ ਕਿਸ ਟਾਈਮ ਬੰਦਾ ਰਾਤ ਅੱਜ ਕੱਲ ਮੌਸਮ ਏਦਾਂ ਵੀ ਮੈਂਗੋ ਸ਼ੈਕ ਬੰਦਾ ਬਣਾ ਲੈਂਦਾ ਜਿਹੜਾ ਦੁੱਧ ਪਿਆ ਹੋਵੇ ਰਾਤੀ ਪੀਓ ਤੇ, ਸਵੇਰੇ ਆਈ ਜਾਣਾ ਦੁੱਧ ਨਾ ਕੁੱਛ, ਉਈ ਤੇ ਫੇਰ ਰਾਤੀ ਬਾਰਾਂ ਵਜੇ ਉਹ ਬਲਿੰਕੀਟ ਤੋਂ ਦੁੱਧ ਮੰਗਵਾਇਆ।
ਅੱਛਾ ਜੀ, ਏ ਕੰਮ ਵਧੀਆ ਇਹ ਸਭ ਤੋਂ ਵਧੀਆ ਹੈ। ਜੇ ਕੁਛ ਖਾਣ ਲਈ ਮੰਗਵਾਣਾ ਹੋਵੇ ਉਸੇ ਟਾਈਮ ਈ ਆ ਜਾਂਦਾ ਰਾਤ ਨੂੰ ਮੰਗਵਾ ਲੋ ਚਾਹੇ।
ਹਾਂ ਚੱਲ ਸੁੱਖ ਵੀ ਨੇ ਤੇ ਦੁੱਖ ਵੀ ਨੇ ਨਾਂ
ਹਾਂ ਸੁੱਖ ਵੀ ਸਹੀ ਗੱਲ ਏ
ਆਂ। ਸਾਡੇ ਇੱਕ ਪੋਲਸਟ ਵਰਗੀ ਕਲੀਨਿਕ ਹੈਗਾ ਉਥੇ ਲੜਕੀਆਂ ਨੇ ਕੰਮ ਕਰਦੀਆਂ। ਕਲੀਨਿਕ ਚ ਡੇ-ਨਾਈਟ ਸਰਵਿਸ ਹੁੰਦੀ ਏ ਉਨਾਂ ਦੀ ਤੇ ਉੱਥੇ ਇੱਕ ਜਮੈਟੋ ਵਾਲਾ ਰਾਤੀ ਗਿਆਰਾਂ-ਸਾਢੇ ਗਿਆਰਾਂ- ਬਾਰਾਂ ਵਜੇ ਅਸੀਂ ਰੋਟੀ ਖਾ ਕੇ ਸੁ ਸੈਰ-ਸੂਰ ਅਸੀ ਲੇਟੀ ਖਾਂਦੇ ਹਾਂ ਰੋਟੀ ਗਿਆਰਾਂ-ਸਾਢੇ ਗਿਆਰਾਂ ਵਜੇ ਤੱਕ ਨਾ ਤੇ ਓ ਇੱਕ ਲੇਡੀਜ਼ ਨੇ ਓਨਲਾਈਨ ਮੰਗਵਾ ਰੱਖਿਆ ਇੱਕ ਪਾਰਸਲ ਓ ਵਿਚਾਰਾ ਪੁੱਛ ਰਿਹਾ ਡਰੈਸ ਵੀ ਹੈ ਸੋਨੀਆ ਮੈਡਮ ਹੈ ਕੋਈ ਇੱਥੇ ਮੈਂ ਕਿਹਾ ਮੈਡਮਾਂ ਤਾਂ ਸਾਰੀਆਂ ਵੀ ਹੈ ਨਾਲ ਹ ਓ ਉੱਥੇ ਈ ਹੈਗੇ ਆ ਨਾ ਹੋਸਪਿਟਲ ਚ ਹਸਪਤਾਲ ਚ ਈ ਨੇ ਤੇ ਮੈਂ ਕਿਹਾ ਮੰਗਵਾ ਕੇ ਰੱਖਿਆ ਕਹਿੰਦਾ ਬਸ ਉਹ ਮੈਡਮ ਨੇ ਨਾ ਸਿਗਰਟ ਦੀ ਡੱਬੀ ਮੰਗਵਾ ਰੱਖੀ ਤੇ ਮੈਂ ਕਿਹਾ ਇਹ ਪਾਂਡੇ ਵੀ ਫੂਟਦੇ ਨੇ ਕਈਆਂ ਦੇ ਅੱਧੀ ਰਾਤੀ ਹੈਂ ਓ ਰਾਤ ਦੀ ਡਿਊਟੀ ਦਿੰਦੀਆਂ ਨੇ ਅਗਲੀਆਂ ਕੱਰ ਕੀ ਪਤਾ ਕਿਸੇ ਨੂੰ
ਕੀ ਕਰਣ ਸਹੀ ਗੱਲ-ਸਹੀ ਗੱਲ ਬਿਲਕੁਲ।
ਹ ਹੋਰ
ਕੰਮ ਐ ਸੌਖਾ ਲੋਕਾਂ ਲਈ ਹੈਨਾ ਜਿੱਥੇ ਬੈਠੇ ਬੰਦਾ ਚੀਜ਼ ਆ ਜਾਂਦੀ ਏ‌।
ਪਰ ਐ ਵੀ ਜਵਾਨ ਮੁੰਡਿਆਂ ਨੂੰ ਕੰਮ ਵੀ ਬੋਤ ਮਿਲਿਆ ਨਾ
ਹਾਂ ਨਹੀਂ ਇਸ ਐਦੇ ਨਾਲ ਕੰਮ ਬੋਹਤ ਜ਼ਿਆਦਾ ਵੱਧ ਗਿਆ ਜਿਵੇਂ ਬਲਿੰਕਟ ਤੇ ਵੀ ਕਿੰਨੇ ਮੁੰਡੇ ਲੱਗੇ ਹੋਏ ਐ। ਜਮੈਟੋ ਤੇ ਵੀ ਪਾਰਸਲ ਜੇੜੇ ਦੇਣ ਆਂਦੇ।
ਅਰੇ ਹੋਰ ਤੇ ਹੋਰ ਹੁਣੇ ਜੇੜੇ ਚੱਲੇ ਨੇ ਨਵੇਂ ਓ ਰੈਪੀਡੋ ਵਗੈਰਾ
ਰੈਪੀਡੋ ਵੀ ਹਾਂਜ
ਹੈਨਾ ਹਾਂ ਕਿੰਨੀ ਸਹੂਲਤ ਹੋ ਗਈ ਏ-
ਬੋਤ ਜਾਦਾ ਹਾਂਜੀ ਜਿੱਥੇ ਮਰਜ਼ੀ ਖੜੇ ਓ ਉੱਥੇ ਆ ਜਾਂਦੇ ਐ। ਜਿੱਥੇ ਹਾਂਜੀ ਜਿੱਥ‌ ਹੋਰ ਐ ਚੀਜ਼ ਦਾ ਤਾਂ ਬੋਤ ਸੁੱਖ ਹੋ ਗਿਆ ਹੁਣ।
ਕਿਤੇ ਆਣਾ-ਜਾਣਾ ਬੰਦੇ ਬੱਚਿਆਂ ਦੀ ਮਿੰਨਤਾਂ ਨੀ ਕਰਨੀ ਪੈਂਦੀ ਲੈ ਜੋ
ਨਾ-ਨਾ-ਨਾ ਐ ਚੀਜ਼ ਹਾਂਜੀ ਯਾਂ ਓਟੋਆਂ ਚ ਧੱਕੇ ਨੀ ਖਾਣੇ ਪੈਂਦੇ ਆਟੋ ਵਾਲੇ ਦੀ ਤਾਂ ਇੱਕ ਲੋਕੇਸ਼ਨ ਹੁੰਦੀ ਏ ਉਨਾਂ ਨੇ ਓਥੇ ਉਤਾਰ ਦੇਣਾ
ਹਾਂ ਸਗੋਂ ਮੇਰੀ ਬੇਟੀ ਦੀ ਮੈਰਿਜ ਈ ਤੇ ਮੈਨੂੰ ਏਨਾ ਚੀਜ਼ਾਂ ਦਾ ਨੌਲੇਜ ਵੀ ਨੀ ਸੀਗੀ ਤੇ ਓ ਵਿਚਾਰੀ ਮੇਰੇ ਫ੍ਰੈਂਡ ਲੋਕੇਸ਼ਨ ਵਗੈਰਾ ਪਰ ਕੇ ਸਾਰਾ ਕਰਕੇ ਵੀ ਮੰਮੀ ਨੂੰ ਔਖ ਨਾ ਹੋਵੇ
ਹਾਂ ਸਹੀ ਗੱਲ ਐ ਬਿਲਕੁਲ।
ਜਿਥੇ ਜਾਣਾ ਐ ਵੈਣ ਠਾ ਕਰਣ
ਕਰ ਦਨ
ਤੁਸੀਂ ਤੇ ਮੰਮੀ ਤੁਸੀਂ ਬੜੇ ਚਲਾਕ ਹੋ ਗਏ ਹੋ ਮੈਂ ਕਿਹਾ ਜਿਨਾਂ ਦੀਆਂ ਕੁੜੀਆਂ ਵਿਆਹੀਆਂ ਹੋਣ ਨਾ ਓ ਆਪੇ ਚਲਾਕ ਹੋ ਜਾਂਦੀਆ ਨੇ ਓ ਕੁੜੀਆਂ ਚ ਕੁੜੀਆਂ ਆਪੇ ਤੇਜ ਕਰ ਦਿੰਦੀ ਨੇ ਆਪਣੀ ਮਾਂ ਨੂੰ ਵੀ ਏ ਵਿਚਾਰੀ ਮਥਾਜ ਨਾ ਰਹੇ ਕਿ ਸੇ ਦੀ
ਸਈ ਗੱਲ ਐ-ਸਈ ਗੱਲ ਐ।
ਹਾਂ ਔਰ ਸੁਨਾਓ
ਹੋਰ ਬਸ
ਆਹ
ਔਨਲਾਈਨ ਦਾ ਵੀ ਬਸ ਏ ਚੱਕਰ ਈ ਆ ਔਨਲਾਈਨ ਸਮਾਨ ਦਾ ਥੋੜਾ ਜਿਹਾ ਬਸ ਐਹੀ ਹੈ ਕਿ ਖਰਾਬ ਆ ਜਾਵੇ ਫੇਰ ਓ ਹੁੰਦਾ ਨਹੀਂ ਤਾਂ ਚਲੋ ਕੈ ਦਵੇ ਠੀਕ ਵੀ ਹੈ ਹਾਂ ਜੇੜੇ ਵਰਕਿੰਗ ਵੁਰਕਿੰਗ ਕਰਦੇ ਹਾਂਜੀ ਉਹਨਾ ਨੂੰ ਟਾਈਮ ਨੀ ਮਿਲਦਾ ਨਾ ਫੇਰ ਬਜ਼ਾਰਾਂ -ਬਜੂਰਾਂ ਚ ਜਾਣਦਾ ਉਹ ਫੇਿਰ ਵਿਚ ਘਰ ਹੀ ਮੰਗਵਾਂਦੇ ਵਿਚਾਰੇ ਜੇੜੇ ਕੰਮ ਕੁਮ ਕਰਦੇ
ਹਰ ਚੀਜ਼ ਸੁੱਖ ਦੇ ਨਾਲੋਂ ਦੁੱਖ ਹੈਗਾ
ਦੁੱਖ ਸਾਰੀਆਂ ਦਾ ਈ ਐ ਹੋਰ ਜੀ
ਹੁਣ ਜਿਵੇਂ ਚੱਲ ਅੱਜ ਦੇ ਟੈਮ ਚ ਤੁਸੀਂ ਏ ਸੀ ਲਗਾ ਲੋ ਹੈਂ ਮੌਸਮ ਫੇਰ ਵੀ ਠੀਕ ਹੈ ਪਰ ਹੁਮਸ ਹੋਈ ਵੀ ਜਿਵੇਂ ਏ ਸੀ ਚੱਲੇਗਾ ਔਰ ਦੁੱਖ ਹੈ ਵੀ ਦੋ ਮਹੀਨੇ ਬਾਅਦ ਜੇੜਾ ਲੰਬਾ ਚੌੜਾ ਮੀਟਰ ਪਟਣਾ ਉਹ ਦੁੱਖ ਹੈ
ਉਤੋਂ ਦੀ ਸ਼ਰੀਰ ਵੀ ਦੇਖ ਦੇਖੋ ਨਾ ਤੁਸੀਂ ਏਸੀ ਕੋਈ ਚੰਗਾ ਥੋੜੀ ਹੱਡੀਆਂ ਲਈ ਏ ਵੀ ਬੈਣਾ ਵੀ ਏਸੀ ਚ ਸਾਰਾ ਸਾਰਾ ਦਿਨ। ਸਰੀਰ ਵੀ ਐਂ ਦੁੱਖ ਦਾ ਐ ਮੇਰਾ ਤਾਂ ਏਸੀ ਚ ਬੈਠ ਕੇ ਨਾ ਥੋੜੀ ਦੇਰ ਬਾਅਦ ਹੀ। ਮੈਂ ਤਾਂ ਬੰਦ ਕਰ ਦਿੰਨ ਹਨੇ ਹਾਂ ਬੰਦ ਕਰ। ਗਰਮੀ ਲੱਗਦੀ ਤੇ ਚੱਲਦਾ ਹੀ ਰੈਂਦਾ ਸਾਰਾ ਸਾਰਾ ਦਿਨ ਏਸੀ ਸਭ ਦਾ ਇਹੀ ਹਾਲ ਐ ਹੀ ਆ ਅੱਜ ਅੱਜ ਕੱਲ ਤਾਂ ਏਸੀਆਂ ਬਿਨਾ ਰੇਆ ਹੀ ਨਹੀਂ ਜਾਂਦਾਂ ਦੋ ਮਿੰਟ ਬਾਅਰ ਨਿਕਲ ਜਾਓ ਪਸੀਨਾ ਆ ਜਾਨ ਪਸੀਨਾ ਆ ਰੇਆ ਏਦਾਂ ਹੀ ਕਰਦੇ ਰੈਂਦੇ ਸਾਰੇ।
ਔਰ ਏਦਰ ਪੰਜਾਬ ਚ ਤਾਂ ਰਾਤੀ ਬੜੀ ਪੂਰੀ ਬਾਰਿਸ਼ ਹੋਈ ਏ।
ਹਾਂ ਬੋਤ ਹੋਈ ਏ ਬਾਰਿਸ਼ ਚਿੱਕੜ ਬੋਤ ਹੋਇਆ ਪਿਆ ਬਾਰ।
ਖੜਾ ਸੀ ਸਾਰਾ ਸਵੇਰੇ ਮੈਂ ਜਾਣਾ ਸੀ ਕਿਤੇ ਬਲਕਿ ਪਾਣੀ ਇੰਨਾ ਖੜਾ। ਰੈਪੀਡੋ ਕੀਤੀ ਐ ਪਾਣੀ ਚੋਂ ਲੰਘਾ ਕੇ ਲੈ ਕੇ ਗਿਆ ਅਗਲਾ।
ਹਾਂ ਸਹੀ ਗੱਲ ਐ ਇਹ ਚੀਜ਼ ਦਾ ਨਾ ਇੱਕ ਸੜਕਾਂ ਬਹੁਤ ਟੁੱਟ ਗਈਆਂ ਹੁਨ।
ਹਾਂ ਅੱਛਾ ਅੱਛਾ ਓਹ ਆਏ ਤੁਹਾਡੇ ਹਜ਼ਾਰੋ ਰੁਪਏ ਟੁੰਨ ਟੁੰਨ ਬੋਲਿਆ ਫੋਨ ਕੇ ਨਈਂ।
ਨਾ ਨਾ ਸਾਡੇ ਕੀਤਾ ਹੀ ਨੀ ਫੋਰਮ ਹੀ ਨੀ ਫਿਲ ਕੀਤਾ ਹਾਲੇ।
ਆਏ ਆਾਏ ਮੈਂ ਤਾਂ ਬੜੇ ਰੋਲੇ ਸੁਣੇ ਵੀ।
ਆਗੇ ਹਾਂਜੀ ਕਈਆਂ ਦੇ ਆਏ। ਇੱਧਰ ਸੋ ਮੇਰੇ ਮਦਰ ਇਨ ਲੋ ਦਾ ਵੀ ਹਸਬੈਂਡ ਕੈ ਰਹੇ ਸੀ ਮੰਮੀ ਦਾ ਇੱਧਰ ਵੀ ਕਰਾਨਾ ਤੇ ਓਧਰ ਵਾਲੇ ਮੰਮੀ ਦਾ ਵੀ ਕਰਾਨਾ।
ਮੈਂ ਕੈ ਰਹੀ ਮੈੇਸੇਜ ਆਇਆ ਪੈਸੇ ਤੇ ਨਹੀਂ ਆਏ। ਨਾ ਮੈਂ ਵੀ ਫੋਮ ਨੀ ਫਿਲ ਕਰਾਇਆ ਹਜੇ।
ਮੈਂ ਵੀ ਨੀ ਕੀਤਾ ਨੀ ਹੈ ਕੈ ਰਹੇ ਸੀ ਕੱਲ ਵੀ ਜੇੜੇ ਘਰ ਹੈਗੇ ਆ ਓਹਨਾਂ ਦਾ ਮੈਂ ਕਿਹਾ ਚਲ ਛੱਡੋ। ਕਿ ਜੇੜੇ ਏ ਜੇੜੇ ਓਹਨਾਂ ਨੂੰ ਚਾਈਦੇ ਮੈਂ ਕੀ ਕਰਨੇ ਪੈਸੇ। ਤੁਸੀਂ ਮੰਮੀਆਂ ਦੇ ਕਰਾ ਦੋ ਦੋਨਾਂ ਦੇ।
ਕਰਾਦੋ ਫਰੀ ਚ ਮਿਲਦਾ ਪਿਆ ਮਸਾ ਤਾਂ ਦਿਲ ਕੱਢਿਆ ਭਗਵੰਤ ਮਾਨ ਨੇ।
ਹਾਂ ਮਸਾ ਦਿਲ ਕੱਢਿਆ ਸਹੀ ਗੱਲ ਐ। ਕੇਆ ਸੀ ਮੈਂ ਰਾਤ ਨੂੰ ਕਰਾ ਦੋ ਫੋਮ ਇਹਨਾਂ ਦੇ ਫਿਲ। ਕੈਂਦੇ ਦੇਖਦਾ ਪੁੱਛਦਾ ਮੈਂ ਕਿੱਦਾਂ ਹੋਨੇ ਐ ਕਿ ਪੈਸੇ ਤਾਂ ਆਏ ਐ ਮਤਲਬ ਫੈਮਿਲੀ ਚ ਵੀ ਸਾਡੇ ਕਈਆਂ ਦੇ ਫੋਨ ਆਏ ਕਈਆਂ ਨੇ ਪਰ ਤੇ ਹੋਏ ਸੀ ਓਹਨਾ ਨੂੰ ਆਏ ਪੈਸੇ।
ਮੈਸੇਜ ਆਇਆ ਕਿ ਪੈਸੇ ਆ ਗਏ ਨੇ ਅੱਛਾ।
ਹਾਂਜੀ ਹਾਂਜੀ ਮੇਰੇ ਤਾਂ ਇੰਸਟਾ ਤੇ ਕੱਲ ਰਾਤ ਨੂੰ ਲੇਡੀਜ਼ ਬੜਾ ਡਾਂਸ ਕਰ ਰਹੀਆਂ ਸੀ ਕਈ ਤਾਂ।
ਮਜ਼ਾਕ ਉਡਾਦੀਆਂ ਸੀ ਵਿਚਾਰੇ ਦਾ।
ਹਾਂ ਹਾਂ ਹਾਂ ਬੜਾ ਡਾਂਸ ਵੀ ਕਰਦੀਆਂ ਪਈਆਂ ਸੀ ਕਿ ਪੈਸੇ ਪਤਾ ਨੀ ਆ ਗਏ ਇਹਨਾਂ ਦੇ ਅਕਾਊਂਟ ਚ ਕੈਂਦੇ ਸਾਰਿਆਂ ਦੇ।
ਹਮ ਰੋਲਾ ਤਾਂ ਬਥੇਰਾ ਸੁਣਿਆ ਅਟਲ ਪਰੇ ਪੇ ਨੇ ਵੇਚਾਰੀਆ ਅਨਾ, ਐ ਫਾਰਮ ਪਰੋ ਓ ਫਾਰਮ ਪਰੋ।
ਹਾਂਜੀ, ਹਾਂਜੀ, ਹਾਂਜੀ ਬੋਤ ਪਯੈ ਰੋਲਾ ਐਦਾ। ਕੈਂਦੇ ਵੋਟਰ ਕਾਰਡ ਓਨਾ ਚਾਈਦੈ ਨਾਲ ਤਾ ਪਰੇਆ ਜਾਊਗਾ।
ਹਾਂ ਵੋਟਰ ਕਾਰਡ ਵੀ ਲੱਗੇਗਾ ਕਾਗਜ਼ ਤਾ ਕੋਈ ਨਾ ਕੋਈ ਨੁਕਸ ਨਿਕਲਦਾ ਈ ਰੈਂਦੈ ਕਾਗਜਾ ਚ।
ਓਨਾ ਨੂੰ ਵੋਟ ਟਰ ਕਾਰਡ ਤਾ ਚਾਈਦਾ ਈ ਏ ਬੰਦੇ ਦਾ।
ਓ ਜਿੰਨੇ ਕਾਗਜ ਦਿਖਾਓ ਨਾ ਇੱਕ ਅੱਦਾ ਵਿੱਚ ਨੁਕਸ ਕਾੱਢ ਦੇਨਗੇ ਫੇਰ ਓ ਜਨਾਨੀਆਂ ਵਚਾਰੀਆਂ ਕਮਲਿਆ ਆਗੋਂ ਲੈਨਾ ਤੇ ਲੱਗੀਆਂ ਓਈਐ ਪੀੜਾਂ ਲੱਗੀਆਂ ਓਈਐ ਇਨੀਆਂ।
ਹਾਂਜੀ-ਹਾਂਜੀ ਕਾੱਢ ਦਿੰਦੇ ਐ ਕੋਈ ਨਾ ਕੋਈ ਤਾ ਨੁਕਸ ਕੱਢਦੇ ਈ ਐ ਕਯੋਕਿ ਐਨੇ ਲੋਕਾ ਨੂੰ ਕਿੱਥੇ ਕਾਰ ਸਕਦੇ।
ਔਰ।
ਕਿਸੇ ਦਾ ਵੋਟਰ ਕਾਰਡ ਨੀ ਓਣਾ ਤੇ ਕਿਸੇ ਦਾ ਅਧਾਰ ਕਾਰਡ ਨੀ ਓਣਾ। ਕੱਡਨਾ ਈ ਐ ਏਨਾ ਨੇ ਓ ਤਾ, ਹਾਂ ਅੱਦੇ ਮਤਲਬ ਕੈ ਲੋ ਤੁਸੀ ਪਂਜਾ ਕ ਪਰਸੈਂਟ ਬਂਦੇਆਂ ਨੂੰ ਈ ਦੇਨਗੇ ਮੈਨ ਲੱਗਦਾ।
ਆਹੋ ਸੁਣ। ਮੈਸਿਜ ਤਾ ਸਾਡੀ ਗਲੀ ਚ ਵੀ ਸਾਰੇਆ ਦੇ ਆਏ ਓ ਨੇ ਵੀ, ਹਜ਼ਾਰ-ਹਜ਼ਾਰ ਰਪੇ ਆਣੇ ਐ ਆਣੇ ਐ।
ਹਾਂ, ਹਾਂ, ਹਾਂ। ਓਹੋ ਕੈਂਦੇ ਪੈਲੇ ਫੋਮ ਫਿਲ ਕਰਾਓ ਜੀ ਪਤਾ ਨੀ ਕੌਂਸਲਰ ਕੋਲ ਕਿੱਥੇ ਜਾ ਕੇ ਓਨ ਪਤਾ ਕਰਾਗੇ ਅਸੀ ਵੀ ਤਾ ਹੀ ਪਤਾ ਲੱਗੇਗਾ।
ਤੁਆਨੂੰ ਕੋਂਸਿਲਰ ਈ ਨੀ ਪਤਾ ਅਪਣਾ ਕੇੜਾ ਐਗਾ।
ਨਈ ਐਥੇ ਮੈਨ ਮੇਰੇ ਤਾ ਵਯਾ ਨੂੰ ਈ ਦੋ ਸਾਲ ਓਏ ਨਾ, ਹਸਬੈਂਡ ਕੈਂਦੇ ਕਿ ਮੈਂ ਜਾਊਗਾ ਕਾੱਲ।
ਹਾਂ ਤੇ ਜ ਆਂਦੇ ਫਰੀਚ ਕੀ ਮਾੜੇ।
ਹੋਰ ਹਾਂਜੀ, ਪੁੱਛ ਲੈਂਦੇ ਇੱਕ ਵਾਰ।
ਹਾਂ, ਹੋਰ ਮੌਸਮ ਕਿਵੇਂ ਦੈ ਹੋਣ ਓਥੇ।
ਮੌਸਮ ਤਾ ਬੋਤ ਜ਼ਆਦਾ ਗਰਮੀ ਓ ਗਈ ਓਨ ਬੋਤ ਗਰਮੀ ਹੋ ਗਈ ਏ।
ਰਾਤੀ ਤੇ ਫੇਰ ਵੀ ਬਾਰਿਸ਼ ਰਈ ਸ
ਰਾਤ ਨੂੰ ਬੋਤ ਸੋਨਾ ਸੀ ਮੌਸਮ ਬਾਰਿਸ਼ ਤੋ ਪੈਲੇ ਵੀ ਬੋਤ ਵਦੀਆ ਸੀ ਸ਼ਾਮ ਦਾ ਈ ਵਦੀਆ ਸੀ।
ਹਾਂ ਅਸੀ ਤਾ ਏ ਸੀ ਓ ਸੀ ਬਾਂਦ ਕਾਰਤੇ ਸੀ ਅਪਣੇ ਪੂਰੇ।
ਹਾਂਜੀ-ਹਾਂਜੀ ਸਾਡਾ ਵੀ ਬਾਂਦ ਈ ਸੀਗਾ ਠਾੱਡ ਲਾੱਗ ਰੀ ਸੀ। ਫੇਰ ਹੁਨ ਸਵੇਰ ਦਾ ਫੇਰ ਬੋਤ ਗਰਮੀ ਹੋਈ ਪੀ ਏ।
ਓਹੀ ਬਾਰਿਸ਼ ਤੋ ਬਾਦ ਹੁਮਸ ਤਾ ਹੋਈ ਜਾਂਦੀ ਏ ਨਾ।
ਹੋਨੀ ਈ ਐ ਹੁਮਸ ਤਾ ਓਨ ਦੋ-ਮੀਨੇ ਡੇਢ ਐਦਾ ਈ ਰੈਣੈ
ਹਾਂ ਬਾੱਸ ਆ ਦੋ-ਤਿੰਨ ਮੀਨ ਦੋ ਮੀਨੇ ਤਾ
ਬਾਸ ਦੋ ਮੀਨੇ ਪੂਰੇ ਤੇ ਐ ਟਾਈਮ ਨਿਕਲਦਾ ਵੀ ਨੀ ਜਲਦੀ ਫੇਰ।
ਹਾਂ, ਚਲੋ ਠੀਕ ਹੈ ਜੀ ਲਗਾਣਾ ਚੱਕਰ ਫੇਰ ਹੈ ਜੀ, ਆ ਸਾਸੀ ਕਾਲ ਜੀ।
ਸ਼ਾਸ਼੍ਰੀ ਕਾਲ ਜੀ।